ਹੈਲੋ
ਹੈਲੋ ਸਸ੍ਰੀ ਕਾਲ ਜੀ ਸਸ੍ਰੀ ਕਾਲ ਕੀ ਹਾਲ ਏ
ਹਾਂਜੀ ਬਹੁਤ ਵਧੀਆ ਆਪ ਸੁਨਾਓ
ਅੱਛਾ ਜੀ ਤੁਹਾਡੀ ਆਵਾਜ਼ ਬਣੀ ਘੱਟ ਘੱਟ ਵੇ
ਹਾਂਜੀ ਆਵਾਜ਼ ਪਤਾ ਨੀ ਤੇ ਗਲਾ ਵੀ ਖਰਾਬ ਐ ਬਹੁਤ ਜਿਆਦਾ ਤੇ ਦੂਸਰਾ ਅੱਜ ਪੇਕੇ ਆਈਏ ਨਾ ਉੱਥੇ ਜਿਆਦਾ ਹੀ ਮਾਲ ਕਰ ਦਾ ਮਣੀ
ਹਾਂ ਹਾਂ ਹਾਂ ਉਹ ਤੇ ਫਿਰ ਪੇਕੇ ਆ ਕੇ ਤੇ ਅਲੱਗ ਹੀ ਖ਼ੁਸ਼ੀ ਹੁੰਦੀ ਏ ਮੌਜ ਅਲੱਗ ਹੁੰਦੀ ਹੈ ਮਾਵਾਂ ਘਰ
ਨਹੀਂ ਹੁਣ ਵਾਪਿਸ ਜਾਣਾ ਏ ਛੁੱਟੀਆਂ ਖ਼ਤਮ ਹੋ ਗਈਆਂ ਟਿਕਟਾਂ ਬੁੱਕ ਨਹੀਂ ਹੁੰਦੀਆਂ ਪਈਆਂ ਗੱਡੀ ਦੀਆਂ ਟਿਕਟਾਂ ਬੁੱਕ ਕਰਾਣ ਚ ਲੱਗੇ ਹੋਏ ਰਿਜਰਵੇਸ਼ਨ ਹੋਈ ਨੀ ਰਹੀ ਬੱਚਿਆਂ ਨੂੰ ਆਦਤ ਪੈ ਗਈ ਏ ਏਸੀ ਚ ਰਹਿਣ ਦੀ ਉਹ ਕਹਿੰਦੇ ਏਸੀ ਵੇਰ ਜਾਣਾ ਨਹੀਂ
ਹਾਂ ਪਹਿਲਾ ਜ਼ਮਾਨਾ ਵਧੀਆ ਸੀ ਐ ਕੋਈ ਕਿਸੇ ਨੂੰ ਏਸੀ ਦਾ ਨਹੀਂ ਸੀ ਪਤਾ ਹੁੰਦਾ ਕੁਛ ਨਹੀਂ ਸੀ ਬੈਠੇ ਕੱਪੜੇ ਕੁਪੜੇ ਲਏ ਤੇ ਅਸੀ ਗੱਡੀ ਚ ਬੈਠੇ ਕੋਈ ਇੰਨਾ ਰਵਾਜ਼ ਹੀ ਨਹੀਂ ਸੀ ਹੈਗਾ ਨਾ ਹੀ ਇੰਨੇ ਕੋਈ ਬੱਚੇ ਮਜਬੂਰ ਕਰਦੇ ਸੀ ਹੁਣ ਤੇ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚੇ ਵੇ ਏਸੀ ਬਿਨਾਂ ਰਹਿੰਦੇ ਹੀ ਨੀ ਗੇ
ਬਿਲਕੁਲ ਬਿਲਕੁਲ ਬਿਲ ਪਹਿਲੇ ਤੇ ਲੋਕੀ ਐਵੇਂ ਬਹਿ ਜਾਂਦੇ ਸੀ ਗੱਡੀਆਂ ਇ ਚ ਅ ਅਪਣਾ ਘੰਟਾ ਅੱਧਾ ਘੰਟਾ ਪਹਲੇ ਨਿਕਲ ਜਾਂਦ ਹਾਂਜੀ ਹਾਂਜੀ ਘੰਟਾ ਪਹਲੇ ਨਿਕਲ ਜਾਂਦੇ ਸੀ ਘਰੋਂ ਤੇ ਸਟੇਸ਼ਨ ਤੇ ਪਹੁੰਚਣਾ ਐ ਚਾਹੇ ਗੱਡੀ ਘੰਟੇ ਲੇਟ ਹੋ ਪਤਾ ਲੱਗਦਾ ਨੀ ਸੀ ਪਹਿਲੇ ਕਿ ਗੱਡੀ ਦੋ ਘੰਟੇ ਲੇਟ ਏ ਬਹਿ ਬਹਿ ਕੇ ਵਾਪਸ ਆ ਜਾਨਾ
ਹਾਂ ਹਾਂ ਉਹ ਤੇ ਹੈ ਵੇ ਤੇ ਹੁਣ ਹੁਣ ਤੇ ਤੁਸੀਂ ਵੇਖੋ ਪਹਿਲੋਂ ਤੇ ਟਿਕਟਾਂ ਹੀ ਨਹੀਂ ਮਿਲਦੀਆਂ ਇੰਨਾ ਇੱਕ ਦੇ ਏਸੀ ਦੀ ਟਿਕਟ ਕੀ ਲੈਣੀ ਟਿਕਟਾਂ ਮਿਲਦੀਆਂ ਹੀ ਨਹੀਂ
ਹਾਂਜੀ
ਆਣਾ ਜਾਣਾ ਇੰਨਾ ਔਖਾ ਹੋ ਗਿਆ ਏ ਆਣਾ ਜਾਣਾ ਬਹੁਤ ਹੀ ਔਖਾ ਹੋ ਗਿਆ
ਬਈ ਏਸੀ ਹੋਵੇ ਉਹ ਹੋਵੇ ਬੱਚੇ ਤੋਂ ਪਹਿਲੇ ਸਾਰੀ ਫੈਸਿਲਿ ਟੀ ਮੰਗਦੇ ਨੇ ਆਪ ਤੇ ਫੇਰ ਚਲੋ ਅੱਛਾ ਤੇ ਮੁਸ਼ਕਿਲ ਵੀ ਬੜੀ ਆ ਹੁਣ ਆਪ ਉਹਨੂੰ ਵੀ ਉਹੋ ਜਿਹਾ ਈ ਅ ਆਦਤ ਪੈ ਗਈ ਏ ਨਹੀਂ ਰਿਹਾ ਜਾਂਦਾ ਇਸਦੀ ਬਿਨਾਂ ਤੇ ਹਾਂ ਬੱਚੇ ਨਹੀਂ ਖਾਂਦੇ ਬੱਚੇ ਤੇ ਬਹੁਤ ਹੈਗੇ ਨੇ ਮ ਹਮ ਹਮ
ਸਾਨੂੰ ਬਸ ਆਰਾਮ ਮਿਲਿਆ ਸੀ ਧੱਕ ਮੁ ਮੀਨੇ ਨਾ ਜਾਣਾ ਮਨਜੂਰ ਤੱਕ
ਚਲੋ ਉਹ ਤੇ ਅੱਛਾ ਚਲੋ ਟਿਕਟਾਂ ਵੀ ਹੋ ਜਾਣ ਏਸੀ ਦੀਆਂ ਦੂਸਰਾ ਸਭ ਕੁੱਝ ਹੋ ਜਾਏ ਫੇਰ ਬੱਚਿਆਂ ਦਾ ਏਸੀ ਦੇ ਵਿੱਚ ਖ਼ਰਚਾ ਵੇਖੋ ਕਿੰਨਾ ਐ ਏਸੀ ਦੇ ਵਿੱਚ ਟ੍ਰੇਨ ਚ ਕਦੇ ਕੁਛ ਲੇਣਾ ਏ ਬੱਚਿਆਂ ਨੇ ਕਦੇ ਕੁਛ ਲੈਣਾ ਏ
ਹਾਂਜੀ
ਉਹਦੇ ਵਿੱਚ ਵੀ ਮੱਥੇ ਰ ਟਿਕਟ ਹੋਰ ਵੀ ਮਹਿੰਗੀ ਪੈ ਜਾਂਦੀ ਏ।
ਹਾਂਜੀ ਪਹਿਲੇ ਜ਼ਮਾਨੇ ਵਿੱਚ ਤੇ ਸਟੇਸ਼ਨ ਜਾਣਾ ਪੈਂਦਾ ਸੀ ਬਈ ਗੱਡੀ ਦਾ ਟੈਮ ਹੋ ਗਿਆ। ਉੱਥੋਂ ਪਤਾ ਲਗ ਗੱਡੀ ਕੈਂਸਲ ਏ ਫੇਰ ਵਾਪਸ ਆਣਾ ਪੈਂਦਾ ਸੀ ਹੁਣ ਹਾਂ।
ਦੋ ਦੋ ਘੰਟੇ ਸਟੇਸ਼ਨਾਂ ਤੇ ਬੈਠੇ ਰਹਿ ਜਾਂਦੇ ਸੀ। ਬਈ ਗਰਮੀ ਏ ਕੀ ਏ ਉਸੀ ਮੌਸਮ ਚ ਤੇ ਹੁਣ ਦੇ ਬੱਚੇਆਂ ਨੂੰ ਤੇ ਆਪ ਈ
ਮੋਬਾਇਲਾਂ ਦੇ ਬੜੇ ਸੁੱਖ ਹੋ ਗਏ ਏ ਨਾ ਉਹਦੇ ਪਤਾ ਲੱਗ ਜਾਂਦਾ ਏ।
ਨਹੀਂ ਰਾਜੀ ਬਈ ਹ ਬੱਚੇ ਨੂੰ ਗਰਮੀ ਪੈ ਜਾਏਗੀ ਲੂ ਲੱਗ ਜਾਏਗੀ
ਹਾਂਜੀ ਹੁਣ ਤੇ ਮੋਬਾਇਲ ਇਚ ਵੇਖ ਲੈਂਦੇ ਆ ਨਾ। ਕਿ ਗੱਡੀ ਕਿੰਨੇ ਵਜੇ ਆ ਰਹੀ ਏ ਕੀ ਟਾਈਮ ਏ ਗੱਡੀ ਦਾ ਘਰੋਂ ਉਨੇ ਵਜੇ ਨਿਕਲਦੇ ਆ ਬੜੇ ਹਸਾਬ ਨਾਲ ਨਿਕ
ਹੁ ਹਾਂ ਹਾਂ ਜਿੰਨਾਂ ਦੇ ਸਟੇਸ਼ਨ ਹੁਨ ਜਿਵੇਂ ਕੋਈ ਵੀ ਸ਼ਹਿਰ ਦਾ ਸਟੇਸ਼ਨ ਹੋਵੇ ਤੇ ਉਹ ਬੰਦਾ ਉਸੇ ਆਪਣੇ ਘਰੋਂ ਪਹਿਲੋਂ ਵੇਖ ਲੈਂਦਾ ਗੱਡੀ ਕਿੱਥੇ ਤੱਕ ਖੜੀ ਹੈ ਕਿੱਥੇ ਪਹੁੰਚੀ ਹੈ ਉਸੀ ਹਿਸਾਬ ਨਾਲ ਫੇਰ ਘਰੋਂ ਨਿਕਲਣਾ ਸ਼ੁਰੂ ਕਰ ਦਿੰਦਾ। ਪਹਿਲੋਂ ਤੇ ਲੋਕੀ ਅਮ ਅਨ ਏਂਨਾ ਨਹੀਂ ਸੀ ਰੱਖਦੇ ਧਿਆਨ ਨਾ ਤੇ ਗੂਗਲ ਗਾਗਲ ਹੈਗੇ ਸਨ। ਹੁਨ ਤੇ ਗੂਗਲ ਤੋਂ ਪਤਾ ਕਰ ਲੈਂਦੇਵੇ ਨਾ ਗੱਡੀ ਕਿੱਥੇ ਪਹੁੰਚ ਏ ਅੱਛਾ ਜੇ ਤੇ ਕਿਸੇ ਵੇਲੇ ਪਤਾ ਕਰ ਲਿਆ ਫੇਰ ਤੇ ਠੀਕ ਏ। ਜੇ ਨਹੀਂ ਕੀਤਾ ਤੇ ਫੇਰ ਤੇ ਬੰਦਾ ਜੇ ਪੋਹਂਚ ਜਾਏ ਤੇ ਗੱਡੀ ਤਾਂ ਲੇਟ ਹੋਏ। ਫੇਰ ਨਾ ਬੰਦਾ ਅ ਹਨੇ ਨਾ ਬੰਨੇ ਵੇਖੋ ਜੀ ਪਹਿਲੋ ਸਟੇਸ਼ਨ ਨੂੰ ਕਰੋਸ ਕਰਨਾ ਹੀ ਬੜਾ ਔਖ ਖਾਵੇ ਏਨੀਆਂ ਸੀੜੀਆਂ ਚੜ੍ਹਨਾ ਉਤਰਨਾ ਸਟੇਸ਼ਨ ਦਾ ਸਮਾਨ ਹੱਥਾਂ ਵਿੱਚ ਏ ਬੋਤ ਔਖ
ਪਲੇਟਫਾਰਮ ਪਾਰ ਇੰਨਾ ਸਮਾਨੈ ਲੈਕੇ ਚੜ੍ਹਣਾ ਪਲੇਟਫਾਰਮ ਪਾਰ ਕਰਨਾ ਫੇਰ ੳਥੇ ਪਹੁੰਚਣਾ ਫੇਰ ਪਤਾ ਲੱਗਦਾ ਸੀ ਕਿ ਗੱਡੀ ਕੈਂਸਲ ਏ ਫੇਰ ਮਗਰੋਂ ਵਾਪਸ ਆਣਾ। ਫੇਰ ਸਾਰਾ ਸਮਾਨ ਚੁੱਕਣਾ ਫੇਰ ਪਲੇਟ ਫਾਰਮ ਪਾਰ ਕਰਨਾ ਫੇਰ ਵਾਪਸ ਆਣਾ।
ਹਾਂ ਪਿੱਛੇ ਤੇ ਗੱਡੀਆਂ ਰਾਰਾਦੀ ਬੜੀਆਂ ਹੋਈਆਂ ਕਿਉਂਕਿ ਬਹੁਤ ਜਿਆਦਾ ਖਰਾਬੋ ਖ਼ਰਾਬੀ ਆ ਗਈ ਸੀ ਬਰਸਾਤਾਂ ਸਨ ਲਾਈਨਾਂ ਦੇ ਵਿੱਚ ਏਨਾ ਏਨਾ ਪਾਣੀ ਹੋ ਗਿਆ ਤੇ ਜਿਹਦੇ ਕਰਕੇ ਫੇਰ ਗੱਡੀਆਂ ਵੀ ਰੱਦ ਕਰ ਦਿੱਤ ਨਾ ੳਹ ਕਹਿੰਦੇ ਸੀ ਬਾਰਾਂ ਚੌਦਾਂ ਗੱਡੀਆਂ ਪਿੱਛੇ ਰੱਦ ਹੋਈਆਂ। ਤੇ ਬੰਦਿਆਂ ਦਾ ਕਿੰਨਾ ਹਾਂ।
ਗੱਡੀਆਂ ਬੜੀਆਂ ਘੱਟ ਹੁੰਦੀਆਂ ਸੀਂ ਗਿ ਦੀਆਂ ਗੱਡੀਆਂ ਹੋਂਦੀਆਂ ਸੀ ਹੁਣ ਤੇ ਕਿੰਨੀਆਂ ਗੱਡੀਆਂ ਹੋ ਗਈਆਂ ਅਸੀਂ ਜਾਣਾ ਹੋਂਦਾ
ਹਰ ਦਸ ਮਿੰਟ ਬਾਅਦ ਗੱਡੀ ਆਂਦੀ ਹੈ ਜਿੱਧਰ ਮਰਜ਼ੀ ਤੁਸੀਂ ਜਾਓ ਇਹ ਜਿਹੜੀਆਂ ਹੋਰ ਯਾਤਰਾ ਚੱਲ ਰਹੀਆਂ ਜਿਹੜੀਆਂ ਇਹ ਖਾਟੂ ਜੀ ਵੱਲਿਆਂ ਵਾਸਤੇ ਹੇਮਕੁੰਟ ਵਾਸਤੇ ਏਧਰ ਬਈ ਜਿਹੜੀਆਂ ਯਾਤਰਾ ਅ ਸਿੱਖਾਂ ਦੀਆਂ ਵੀ ਚੱਲਦੀਆਂ ਪਈਆਂ ਜਾਂ ਹਿੰਦੂਆਂ ਦੀਆਂ ਜਾਂਵਾ ਰਘੁ ਮੰਦਰ ਉੱਧਰ ਹੈ ਨੀ ਜੇਹੜੇ ਬੜੇ ਚਲ ਪ੍ਰਚਲਿਤ ਹੈ। ਤੇ ਉਹਨਾਂ ਵਾਸਤੇ ਵੀ ਗੱਡੀਆਂ ਦੀਆਂ ਟਿਕਟਾਂ ਨਹੀਂ ਬੁੱਕ ਹੁੰਦੀਆਂ ਪਈਆਂ। ਤੇ ਸਗੋਂ ਸਾਡੇ ਤੇ ਇੱਧਰ ਕਹਿੰਦੇ ਨੇ ਯਾਤਰੂਆਂ ਵਾਸਤੇ ਫ੍ਰਰੀ ਗੱਡੀਆਂ ਕੀਤੀਆਂ ਹੋਈਆਂ।
ਅੱਛਾ।
ਫਰੀ ਵਿੱਚ ਇਹ ਵੇ ਭਾ ਜ ਉਹਨਾਂ ਦਾ ਆਪਾਂ ਬਣਿਆ ਹੋਇਆ ਜੇਹੜਾ ਆਪਣਾ ਆਈ ਡੀ ਕਾਰਡ ਵਖਾਓ ਤੇ ਉਹ ਵਖਾਓ ੳਦੇ ਚ ਵੀ ਸਾਰੇ ਹੁ ਤੇ ਜੇ ਕਿਤੇ ਟ੍ਰੇਨ ਵਿੱਚ ਤੁਸੀਂ ਆਈ ਡੀ ਤੋਂ ਬਿਨਾਂ ਬਹਿ ਗਏ ਓ ਤੇ ਉਹਦੀ ਤੇ ਹੋਰ ਹੀ ਮਤਲਬ ਪਨਿਸ਼ਮੈਂਟ ਮਿਲਦੀ ਹੈ ਬਈ ਇੰਨੇ ਪੈਸੇ ਭਰੋ ਜੀ ਜੁਰਮਾਨਾ। ਤੁਹਾਡੇ ਕੋਲ ਆਈ ਡੀ ਨਹੀਂ ਹੈਗੀ, ਤੁਹਾਡੇ ਕੋਲ ਲ ਉਹ ਨਹੀਂ ਇਹ ਵੀ ਭੁੱਲਣਾ ਹੋ ਜਾਏ ਤੇ ਬੜਾ ਨੁਕਸਾਨ ਏ। ਇਹ ਚੀਜ਼ ਨੂੰ ਨਾ ਲੈ ਹਾਂ
ਹਾਂਜੀ। ਪਹਿਲਾਂ ਗਿਣਤੀ ਦੇ ਦੋ-ਚਾਰ ਗੱਡੀਆਂ ਹੀ ਸੀ, ਮੈਨੂੰ ਹੀ ਜਾਣਾ ਹੁੰਦਾ ਸੀ ਆਪਣੇ ਸ਼ਹਿਰ ਮੈਂ ਬੜੀ ਪਰੇਸ਼ਾਨ ਹੁੰਦੀ ਸੀ ਬੱਚਿਆਂ ਨੂੰ ਲੈ ਕੇ, ਗੱਡੀਆਂ ਇੱਕ ਦੋ ਵੀ ਭਰੀਆਂ ਹੁੰਦੀਆਂ ਸੀ ਬਿਹਾਰੀਆਂ ਨਾਲ ਰੂਪੀਆਂ ਵਾਲੇ ਬੰਦਿਆਂ ਨਾਲ ਤੇ ਤੁਸੀਂ ਮੰਨੋਗੇ ਨਹੀਂ ਇੰਨੇ ਤ ਧੱਕੇ ਖਾ ਕੇ ਜਾਂਦੇ ਸਾਂ, ਹੁਣ ਬੜੀਆਂ ਗੱਡੀਆਂ ਜੇ ਹੁਣ ਤੇ ਜਾਣ ਵਾਸਤੇ ਏਸੀ ਗੱਡੀਆਂ ਪਹਿਲੇ ਲੌਂਗ ਰੂਟ ਦੀ ਗੱਡੀਆਂ ਸੀ ਇੱਕ ਦੋ ਉ ਹੀ ਫੜਨੀਆਂ ਪੈਂਦੀਆਂ ਸੀ ਲੌਂਗ ਰੂਟ ਟਿਕਟ ਡਬਲ ਲੈਣੀ ਪੈਂਦੀ ਸੀ ਅਤੇ ਹੁਣ ਤਾਂ ਬੜਾ ਸੁੱਖ ਸਹੁਲਤਾਂ ਸੁਵਿਧਾ ਬਣ
ਹੁਣ ਤੇ ਇੰਨੀ ਸੁਵਿਧਾ ਬਣ ੇਬਚੇ ਮੰਗਦੇ ਨੇ ਗੱਡੀ ਵੀ ਆਪਣੀ ਹੋਵੇ, ਅੱਛੋਂ ਕਿਸੇ ਵੇਲੇ ਡਰਾਈਵਿੰਗ ਨਹੀਂ ਹੁੰਦੀ ਬੰਦੇ ਨੇ ਆਪ ਘੁੰਮਣ ਜਾਣਾ, ਡਰਾਈਵਿੰਗ ਨਹੀਂ ਹੁੰਦੀ ਤੇ ਡਰਾਈਵਿੰਗ ਵਾਸਤੇ ਵੀ ਫਿਰ ਬੰਦਾ ਕਹਿੰਦਾ ਚਲੋ ਆਰਾਮ ਨਾਲ ਜਾਈਏ, ਆਰਾਮ ਨਾਲ ਬੈਠਾਂਗੇ, ਆਰਾਮ ਨਾਲ ਗੱਲਾਂ ਕਰਦੇ ਜਾਵਾਂਗੇ, ਇੰਜੋਏ ਕਰਦੇ ਜਾਵਾਂਗੇ ਬੱਚਿਆਂ ਨਾਲ, ਟ੍ਰਰੇਨ ਹੀ ਠੀਕ। ਏ। ਉਹ ਉਸ ਵਾਸਤੇ ਨਾ ਫਿਰ ਸੁਖੀ ਵਰਤੇ ਬੰਦਾ ਟ੍ਰਰੇਨ ਦਾ ਅਰੇਂਜ ਕਰਦਾ, ਨਹੀਂ ਤੇ ਆਪਣੀਆਂ ਗੱਡੀਆਂ ਤਾਂ ਹੁੰਦੀਆਂ ਹੀ ਏ ਸਭ ਕੋਲ। ਪਰ ਬੰਦਾ ਕਹਿੰਦਾ ਫੇਰ ਗੱਡੀਓ ਈ ਚਲਾ ਕੇ ਜਾਣਾ ਥਕਾਨ ਲੈਣੀ। ਤੇ ਬਈ ਅੱਜ- ਕੱਲ੍ਹ ਤਤੱ ਕਾਲ ਵਿੱਚ ਵੀ ਟਿਕਟਾਂ ਬੜੀਆਂ ਔਖੀਆਂ ਮਿਲਦੀਆਂ।
ਮੈਂ ਤੇ ਕਹਿੰਦੀ ਹਾਂ ਆਪਣੀ ਗੱਡੀ ਦਾ ਬੜਾ ਸੁੱਖ ਹੈ ਜੀ, ਆਪਣੀ ਗੱਡੀ ਕਰੇ ਜ ਜਿੱਥੇ ਮਰਜ਼ੀ ਜਾਏ ਆਪਣੀ ਕਾਰ-ਕੂਰ ਲਵੇ, ਬਸ ਜਿੱਥੇ ਮਰਜ਼ੀ ਜੇ ਬੱਚੇ ਛੋਟੇ ਨੇ, ਤਾਂ ਆਪਣੀ ਗੱਡੀ ਸਭ ਤੋਂ ਵਧੀਆ ਹੈ ਜੀ।
ਹਾਂ। ਉਹ ਤੇ ਹੈ ਹੀ ਹੈ, ਪਰ ਹੁਣ ਟ੍ਰਰੇਨ ਵਿੱਚ ਵੀ ਬੜਾ ਪਤਾ ਹੀ ਨਹੀਂ ਲੱਗਦਾ, ਬਈ ਟ੍ਰੇਨ ਚੱਲਦੀ ਏ, ਆਰਾਮ ਨਾਲ ਬੰਦਾ ਬੈਠ ਜਾਂਦਾ ਏ। ਟ੍ਰਰੇਨ 'ਚ ਮੈਨੂੰ ਬੜਾ ਅੱਛਾ ਸਫ਼ਰ ਲੱਗਦਾ ਹੈ। ਮੈਨੂੰ ਆਪਣੀ ਗੱਡੀ ਨਾਲੋਂ ਟ੍ਰੇਨ 'ਚ ਜ਼ਿਆਦਾ ਠੀਕ ਲੱਗਦਾ। ਆਪਣੀ ਗੱਡੀ ਦੇ ਵਿੱਚ ਫੇਰ ਇੱਥੇ ਰੋਕੋ- ਇੱਥੇ ਰੋਕੋ ਬੰਦੇ ਦਾ ਟਾਈਮ ਖ਼ਰਾਬ ਹੋ ਜਾਂਦੈ।
ਸਫ਼ਰ ਤਾਂ ਮੈਨੂੰ ਆਪਣੀ ਗੱਡੀ ਦਾ ਹੀ ਚੰਗਾ ਲੱਗਦਾ, ਪਰ ਨਾ ਗਿਡਿੰਗ ਹੋਣ ਲੱਗ ਪੈਂਦੀ ਹੈ, ਸਫ਼ਰ ਨਾਲ ਬਰਦਾਸ਼ਤ ਨਹੀਂ ਹੁੰਦਾ। ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਮੈਨੂੰ ਲੰਬਾ ਨਾ ਮਤਲਬ ਜੀਅ ਖ਼ਰਾਬ ਹੁੰਦਾ, ਮੈਂ ਨਾ ਆਪਣੀ ਗੱਡੀ ਸਫ਼ਰ ਕਰ ਨਹੀਂ ਸਕਦੀ।
ਹਮ- ਹਮ। ਬੜੇ ਹਾਂ ਬੜੇ ਲੋਗਾਂ ਬੜੇ ਲੋਕਾਂ ਦੀ ਇਹ ਵੀ ਗੱਲ ਹੈਗੀ ਹੈ, ਕੋਈ ਕਾਰ ਚ ਸਫ਼ਰ ਕਰ ਸਕਦਾ ਕੋਈ ਕਾਰ ਦਾ ਨਹੀਂ, ਟ੍ਰਰੇਨ ਦਾ ਕਰ ਸਕਦਾ। ਕੋਈ ਟ੍ਰੇਨ ਦਾ ਨਹੀਂ, ਉਹ ਬੱਸ ਦਾ ਕਰ ਸਕਦਾ। ਹਰ ਇੱਕ ਦਾ ਆਪਣਾ- ਆਪਣਾ ਹੈਗਾ ਹੈ ਅੰਦਰ ਦਾ ਸਿਸਟਮ। ਕਿਸੇ ਦਾ ਦਿਲ ਖ਼ਰਾਬ ਹੁੰਦਾ ਹੈ, ਕਿਸੇ ਨੂੰ ਪੈਟਰੋਲ ਚੱਲ ਚੜਦਾ ਹੈ, ਉਹ ਤਾਂ ਨਹੀਂ ਬੱਸ ਜਾਂਦਾ, ਸਾਨੂੰ ਤੇ ਟ੍ਰੇਨ ਦਾ ਹੀ ਸਹੀ ਲੱਗਦਾ। ਕਈ ਵਾਰੀ ਨਹੀਂ ਵੀ ਟਿਕਟਾਂ ਮਿਲਦੀਆਂ ਫੇਰ ਬੰਦਾ ਅ ਦੂਜ ਹਾਂ ਦੂਜੀ ਟਿਕਟ ਲੈ ਲੈਂਦਾ, ਫੇਰ ਉਹਦੇ ਵਿੱਚ ਜੇ ਟੀ ਟੀ ਆਵੇ ਤੇ ਫੇਰ ਅਸੀਂ ਉਹ ਏਸੀ ਦੀ ਕਰਵਾ ਲੈਂਦੇ ਹਾਂ, ਉਹ ਪੈਸੇ ਲੈਂਦੇ ਨੇ ਏ ਸੀ ਵੀ ਕਰ ਦਿੰਦੇ ਨੇ। ਕਈ ਵਾਰੀ ਮਜਬੂਰੀ ਚ ਜਾਣਾ ਪੈਂਦਾ ਵ ਦੁੱਖ- ਸੁੱਖ ਵਿੱਚ ਤੇ ਫਿਰ ਉਸੇ ਵੇਲੇ ਟੁਰਨਾ ਪੈਂਦਾ
ਓ ਕਈ ਵਾਰ ਮਜਬੂਰੀ ਸਾਨੂੰ ਵੀ ਫਿਰ ਕਾਰ ਜਾਣਾ ਪੈਂਦਾ ਸਫਰ ਮੈਂ ਕਰ ਨੀ ਸਕਦੀ ਪਰ ਕਈ ਵਾਰੀ ਰਿਜਰਵੇਸ਼ਨ ਨਈ ਹੁੰਦੀ, ਫਿਰ ਮੈਂ ਹੁਣ ਆਈ ਹਾਂ ਪੇਕੇ ਕਾਰ ਚ ਈ ਆਈ ਆ। ਗੀ ਰਿਜ਼ਰਵੇਸ਼ਨ ਹੋਈ ਨੀ ਸੀ। ਤੇ ਹੁਣ ਵਾਪਸੀ ਦੀ ਵੀ ਨੀ ਹੋਈ, ਹੁਣ ਕਾਰ ਚ ਈ ਵਾਪਸ ਜਾਵਾਂਗੇ ਹੁਣ ਕਾਰ ਈ ਮੰਗਵਾਈ ਐ।
ਅੱਛਾ।
ਘੱਰ ਲੈ ਗਏ।
ਦੱਸੋ ਇਵੇਂ ਨਾ ਫੇਰ ਜੈਂਟਸ ਲੋਕ ਬਿਜਨੇਸ ਮੈਨ ਹੁੰਦੇ ਨੇ ਓਨਾਂ ਕੋਲ ਨਈ ਵੀ ਨਿਕਲੇਆ ਜਾਂਦਾ। ਪਰ ਮਜਬੂਰੀ ਏ ਹੁਣ ਬੱਚਿਆਂ ਨੇ ਕਰਾਂ ਤੇ ਪੋਂਚਣਾ ਏ ਨਾ।
ਹਾਂਜੀ ਸਕੂਲ ਖੁੱਲ ਕੇ ਨੇ ਨਾ ਹਾਂਜੀ-ਹਾਂਜੀ ਪੈਲੇ ਜਾਣਾ ਏਨਾਂ ਦੇ ਪ੍ਰੋਜੈਕਟ ਪੂਰੇ ਕਰਨੇ ਨੇ ਪ੍ਰੋਜੈਕਟ ਬਨਾਣੇ ਨੇ ਤੇ
ਐ ਬਸ ਏਥੇ ਵੀ ਇੱਕ ਚਾਹ ਹੁੰਦਾ ਨਾਨਕੇ ਨਾਨਕੇ ਬੱਚਿਆਂ ਨੂੰ ਚਾਅ ਤੇ ਬੜਾ ਹੁੰਦਾ ਫਿਰ ਓ ਏਥੇ ਵੀ ਗਰਮੀ ਓਥੇ ਵੀ ਪਰ ਏਵੇ ਏਥੇ ਨਾ ਖੁਸ਼ੀ ਅਲੱਗ ਹੁੰਦੀ ਏ ਤੇ ਨਾਨਕੇ ਗਰਮੀ ਵੀ ਨੀ ਲੱਗਦੀ ਆਕੇ।
ਏਨੀ ਗਰਮੀ ਹੈ ਵੀ ਨੀ ਏਥੇ। ਓਥੇ ਗਰਮੀ ਸਾਡੇ ਸ਼ਹਿਰ ਚ ਬੋਹੁਤ ਹੈਗੀ ਏ ਐਥੇ ਤੇ ਮੈਂ ਆਈ ਆ ਮੈਨੂੰ ਆਯਾ ਦੱਸ ਦਿਨ ਹੋ ਗਏ ਨੇ ਮੈਂ ਤੇ ਕੈਣੀ ਆ ਇੱਥੇ ਤੇ ਗਰਮੀ ਹੈਨੀ ਕਿਉਂਕਿ ਅਸੀਂ ਬੜੀ ਗਰਮੀ ਚੋਂ ਨਿਕਲ ਕੇ ਆਏ ਹੋਏ ਆਮ।
ਬੜੀ ਗਰ
ਓ ਤੇ ਪੱਠੀ ਏ ਸਾਡੇ ਵਾਸਤੇ, ਤੇ ਏ
ਨਈ ਓਧਰ ਵੀ ਏਧਰ ਅ ਪਾੜੀ ਲਾਗੇ ਦੇ ਏਧਰ ਜਿਵੇਂ ਪਾੜੀ ਇਲਾਕੇ ਜੇ ਠੰਡ ਏ ਅੰਦਰ ਜੇੜਾ ਤੁਆਡਾ ਕੀ ਏ ਕੋਈ ਰਵਾੜੀ ਰੂੜ ਯਾ ਐ ਵਾਲੇ ਐਹੋ ਜੇ ਪਾਸੇ ਵੀ ਸਾਡੇ ਹੈਗੀਐ- ਰਿਸ਼ਤੇਦਾਰੀ ਓ ਵੀ ਕੈਂਦੇ ਨੇ ਬੜੀ ਗਰਮੀ ਐ। ਬੜਾ ਰੇਤਲਾ ਪਾਸਾ ਏ। ਓਨਾਂ ਲੋਗਾ ਚ ਵੀ ਸਾਡੇ ਰਿਸ਼ਤੇਦਾਰ ਹੈਗੇ ਨੇ ਓਥੇ ਓ ਵੀ ਕੈਂਦੇ ਨੇ ਸਾਨੂੰ ਬੜੀ ਗਰਮੀ ਲੱਗਦੀ ਏ ਬੜੀ ਗਰਮੀ ਏ।
ਸਾਡੇ ਸ਼ੈਰ ਤੇ ਯਾਅਰਾਂ ਮੀਨੇ ਹੁੰਦੇ ਨੇ ਗਰਮੀ ਦੇ ਇੱਕ ਮੀਨਾ ਠੰਡ ਦਾ ਜੇ।
ਬੜੀ ਸ਼ਾਂਤੀ ਏ ਬੜੀ ਠੰਡਕ ਏ। ਕਿਉਂਕਿ ਪਹਾੜ ਨਾਲ ਈ ਲੱਗਦੇ ਨੇ ਤੇ ਕੋਈ ਐਹੋ ਜੇਆ ਜਰਾ ਵੀ ਕਿੱਧਰੇ ਦੂਸਰੇ ਸ਼ੈਰ ਚ ਮੀ ਪੈਂਦਾ ਤੇ ਇੱਥੋਂ ਦਾ ਵਾਤਾ ਵਰਨ ਈ ਬਦਲ ਜਾਂਦਾ।
ਅੱੱਛ ਸਈ ਗੱਲ ਐ ਫਰਕ ਪੈ ਜਾਂਦਾ ਮੌਸਮ ਨਾਲ
ਤਾਂ ਜੇੜੀਆਂ ਐਵੇਂ ਓ ਤਤਕਾਲ ਚ ਕਰਾਈਆਂ ਜਾਂ ਸਿੰਪਲ ਫਿਰ ਟ੍ਰੇਨ ਚ ਈ ਲੈ ਚੱਲਿਏ
ਨਈ ਬਸ ਹੁਣ ਮੈਂ ਕਾਰ ਚ ਈ ਜਾਵਾਂਗੀ ਟਿਕਟ ਬੁੱਕ ਹੋਈ ਨੀ ਚਲੋ ਠੀਕ ਏ ਜੀ ਚੰਗਾ ਜੀ।
ਚੰਗਾ ਜੀ ਸਾਸ ਸ੍ਰੀ ਕਾਲ-ਸਾਸ ਸ੍ਰੀ ਕਾਲ ਹਾਂ ਤੁਆਡੀ ਯਾਤਰਾ ਸਫਲੀ ਹੋਵੇ।